ਹੈਲੋ।
ਸਾਸਰੀ ਅਕਾਲ ਵੀਰੇ।
ਸਤਿ ਸ਼੍ਰੀ ਅਕਾਲ ਵੀਰ
ਹਾਂਜੀ -ਹਾਂਜੀ ਵਧੀਆ ਜੀ ਵਧੀਆ, ਤੁਸੀਂ ਦੱਸੋ।
ਵਧੀਆ ਵਾ, ਹੋਰ ਘਰੇਂ ਠੀਕ -ਠਾਕ।
ਹਾਂਜੀ- ਹਾਂਜੀ ਹਾਂ ਸਾਰੇ ਵਧੀਆਂ ਜੀ।
ਵਧੀਆ- ਵਧੀਆ, ਵਧੀਆ।
ਤੇ ਬਸ ਵਧੀਆ ਜੀ, ਔਨਲਾਈਨ ਸ਼ੋਪਿੰਗ ਬਾਰੇ ਸੋਚਦੇ ਸੀ ਜੀ ਅਸੀਂ।
ਅੱਛਾ ਜੀ।
ਹਾਂਜੀ ਹਾਂਜੀ, ਕੇੜੀ ਐਪ ਤੋਂ ਵਧੀਆ ਰੈਂਦੀ ਏ ਕਰਨੀ।
ਔਨਲਾਈਨ ਸ਼ੋਪਿੰਗ ਵੈਸੇ ਤਾਂ ਚਲੋ, ਸਾਰੀਆਂ ਵਧੀਆ ਈ ਆ।
ਵੈਸੇ ਅਹ ਜਿਦੇ ਤੋਂ ਮੈਂ ਮੰਗਾਉਣਾ ਵਾ ਓ ਹੈਗਾ ਆਪਣਾ ਮੀਸ਼ੂ। ਮੀਸ਼ੂ ਦਾ ਏਂ ਆ ਪੀ, ਐਵੇੈਂ ਕਵਾਂ ਮੀਸ਼ੂ ਤੋਂ ਮੈਂ ਕਈ ਚੀਜ਼ਾਂ ਮੰਗਾਈਆ‌ ਵਾ। ਤੇ ਮਤਲਬ ਜੇੜੀ ਚੀਜ਼ ਆਪਾਂ ਦੇਖੀ ਆ
ਹਾਂਜੀ।
ਓਹੀ ਚੀਜ਼ ਆਊਗੀ।
ਠੀਕ ਏ ਜੀ, ਠੀਕ ਐ।
ਠੀਕ ਆ, ਚਲ ਆਪਾਂ ਆਪਾਂ ਨਾਂ ਕੇੜਾ ਕੋਈ ਵੀ ਕੋਈ ਵਿੱਚ ਹਿੱਸਾ ਵਾ ਜਾਂ ਆਪਾਂ ਨਾਂ ਕੋਈ ਜਾਣਦੇ ਆ ਓ ਹੋ।
ਮਤਲਬ ਮੈਂ ਜੋ ਸਈ ਗੱਲ ਕਰ ਰਿਆਂ, ਓ ਦੱਸ ਰਿਆ ਥੋਨੂੰ।
ਠੀਕ ਏ ਜੀ, ਠੀਕ ਏ।
ਜੋ ਮੈਂ ਆਪਾਂ ਹਾਂ, ਆਪ ਚ ਮੈਂ ਕਦੇ ਯੂਜ ਕੀਤੀ ਜੇੜੀ ਚੀਜ਼ ਆਪਾਂ ਨੂੰ ਓਦੇ ਬਾਰੇ ਪਤਾ ਹੁੰਦਾ ਨਾਂ ਆਪਾਂ ਨੂੰ ਕਿਸੇ ਬਾਰੇ ਨੀਂ।
ਹਾਂਜੀ ਹਾਂਜੀ।
ਤੇ ਓ ਮਤਲਬ ਓਨਾਂ ਦਾ ਚੀਜ਼ ਵਧੀਆ ਹੁੰਦੀ ਆ।
ਠੀਕ ਏ ਜੀ ਠੀਕ ਏ, ਫਲਿੱਪਕਾਰਟ ਤੇ ਸਈ ਰੇਂਦੀ ਐ ਜੀ।
ਕੇੜਾ ਏ?
ਫਲਿੱਪਕਾਰਟ ਤੇ ਜੀ।
ਫਿਲਪਕਾਰਟ ਤੇ ਯਾਰ ਆਪਾਂ ਵਰਤਿਆ ਨੀਂ ਗਾ ਯਾਰ ਬਈ ਜਾਂ ਤਾਂ ਵਰਤ ਕੇ ਪਤਾ ਲੱਗੂ ਹਨਾਂ। ਆਪਾਂ ਇੱਕ ਦ ਕੋਈ ਨਾ ਜਾਂ ਤਾਂ ਅਂਓ ਕਰ ਨਾਂ ਓਡਰ ਕਰਕੇ ਵੇਖ ਲੇ ਇੱਕ-ਦੋ ਐਟਮਾਂ
ਠੀਕ ਆ ਅਗਰ ਵਧੀਆ ਆਈਆਂ ਤਾਂ ਵਧੀਆ ਈ ਆਉਣਗੀਆਂ। ਹਨਾਂ?
ਹਾਂਜੀ ਹਾਂਜੀ।
ਕਈ ਵਾਰ ਐਂ ਹੁੰਦਾ ਵਾ, ਮੰਨ ਲੇ ਵੀ ਠੀਕ ਆ, ਆਪਾਂ ਕ ਘੱਟ ਸਸਤੇ ਰੇਟ ਦੇ ਵਿੱਚ ਹੈ ਨਾਂ ਆਪਾਂ ਕਹਿ ਦਿੰਣੇ ਚਲੋ ਸਸਤਾ ਵਾ।
ਹਾਂਜੀ ਹਾਂਜੀ।
ਤੇ ਪਰ ਚੀਜ਼ ਨੀਂ ਕਿਉਂਕਿ ਕੁਆਲਿਟੀ ਚੀਜ਼ ਦੇ ਓ ਹੁੰਦੀ ਨੀਂ ਜੇੜੀ ਆਪਾਂ ਨਾ
ਅਬਾ ਚਾਉਨੇਂ ਆ, ਹਾਂ। ਪੀ ਆਪਾਂ ਤੇ ਏ ਹੁਣ ਔਫਲੇਨ ਚ ਈ ਵੀ ਆਪਾਂ ਨੂੰ ਫਾਇਦਾ ਵੇਖੋ। ਮੰਨ ਲੋ ਚਲੋ ਸੌ ਸੋ ਰੁਪਆ ਆਪਣਾ ਵੱਧ ਲੱਗ ਜੇ ਹਨਾਂ।
ਹਾਂਜੀ ਹਾਂਜੀ।
ਬਟ ਏ ਨੀਂ ਗਾ ਵੀ ਆਪਾਂ ਅੱਖੀ ਵੇਖੀ ਚੀਜ਼ ਪਾ ਪੂ ਕੇ ਹਨਾਂ ਪੂਰੀ ਫਿਟਿੰਗ ਚ ਓ ਚੀਜ਼ ਦਾ ਆਪਾਂ ਨੂੰ ਤਸੱਲੀ ਤਾਂ ਹੁੰਦੀ ਆ ਓ ਚੀਜ਼ ਦੀ।
ਹਨਾਂ ਬੀ ਗੱਲ ਏ, ਔਫਲਾਈਨ ਦਾ ਏ ਫਾਇਦਾ ਆਪਾਂ ਨੂੰ
ਠੀਕ ਏ ਜੀ, ਠੀਕ ਏ। ਮੈਂ ਮੈਸ਼ੋ ਤੋਂ ਇੱਕ ਵਾਰ ਮੰਗਵਾਈ ਸੀ ਜੀ, ਮੇਰੇ ਖਿਆਲ ਪਤਾ ਨੀਂ ਕੁਰਸੀ ਮੰਗਵਾਈ ਸੀ ਜੀ। ਉਨਾਂ ਨੇ ਗਾਂ ਕਵਰ ਈ ਭੇਜਤਾ ਜੀ। ਕੁਰਸੀ ਦਾ।
ਅੱਛਾ!
ਕੋਈ ਨੀ ਮੈਂ ਕਹਿੰਨਾ ਨਈ- ਨਈ ਉਹ ਫਿਰ ਆਪਣੇ ਵੀਰੇ ਫਰਕ ਦੇਖੋ, ਆਪਣੇ ਥੋੜੇ ਸਮਝ ਫਰਕ ਪੈ ਜਾਂਦਾ ਨਾ
ਹ
ਮੰਨਲਓ ਕੁਰਸੀ ਤੇ ਕਵਰ ਚੜਾਇਆ ਉਹਨਾਂ ਨੇ ਦਿਖਾਇਆ ਹੂ ਆਪਾਂ ਨੂੰ
ਪਤਾ ਨੀ ਕੀ ਚੱਕਰ ਐ ਜੀ, ਮੇਰੀ ਸਿਸਟਰ ਨੇ ਕਰਾਇਆ ਸੀ ਜੀ ਔਡਰ।
ਉਹ ਫੇਰ ਨਈ- ਨਈ ਫਿਰ ਆਪਣੇ ਔਡਰ ਤੇ ਸਾਰਾ, ਗ਼ਲਤ ਹੋਇਆ ਔਡਰ ਕਰਨ ਚ।
ਹਾਂਜੀ ਹਾਂ ਹਾਂ
ਉਤੇ ਲਿਖਿਆ ਵੀ ਹੁੰਦਾ ਨਾ ਵੀ ਆਹ ਚੀਜ਼ ਫਲਾਨਾ ਜਾਂ ਇੰਨੇ ਉਹ ਰੇਟ ਦੇ ਹਿਸਾਬ ਨਾਲ ਦੇਖ ਲਵੇ ਨਾ ਕਵਰ ਕਿੰਨੇ ਦਾ ਸੀਂ ਮੰਗਾਇਆ।
ਉਹ ਮੰਗਵਾਇਆ ਸੀ ਜੀ, ਇੱਕ ਸੌ ਵੀਹ ਕੁ ਰੁਪਏ ਦਾ ਸੀ ਜੀ।
ਉਹੀ ਐ ਤੂੰ ਆਪ ਸੋਚ ਹੁਣ ਇੱਕ ਸੌ ਵੀਹ ਦੀ ਤ ਕੁਰਸੀ ਕੋਈ ਨੀ ਅਉਦੀ।
ਸਹੀ ਗੱਲ ਐ ਜੀ, ਉਦੋਂ ਬਸ ਉਹਨਾਂ ਨੇ ਮੇਰੇ ਆਲੇ ਫੋਨ ਤੋਂ ਐਵੇਂ ਕਰਤਾ ਜੀ ਓਡਰ।
ਬ ਫਿਰ ਉਹੀ ਐ ਨਾ ਫਰਕ ਐਂ ਪੈ ਜਾਂਦਾ ਨਾ ਚੱਕਰ। ਮਨ ਲੳ ਹੁਣ ਆਪਣਾ ਕੰਮ ਟੋਟਰੀ ਦਾ ਵਾ।
ਠੀਕ ਐ ਜੀ।
ਮੈਂ ਇੱਕ ਵਾਰੀ ਆ ਬੀ ਪੀ ਵਾਲੀ ਮਸ਼ੀਨ ਔਡਰ ਕੀਤੀ ਇਥੋਂ ਮਿਸ਼ੀ ਤੋਂ।
ਠੀਕ ਐ ਜੀ।
ਇੱਕ ਤਾਂ ਉਹਦੇ ਚ ਮੰਨ ਲਓ ਹੁਣ ਮਸ਼ੀਨ ਦਾ ਆਪਾਂ ਨੂੰ ਰੇਟ ਪਤਾ ਵੀ ਪੰਜ- ਛੇ ਸੌ ਦੀ ਹੁੰਦੀ ਹੈ, ਘੜੀ ਵਾਲੀ ਮਸ਼ੀਨ।
ਹਾਂਜੀ- ਹਾਂਜੀ।
ਇੱਕ ਪਾਸੇ ਕੱਲੀ ਘੜੀ ਦੀ ਐਡ ਦਿੱਤੀ ਸੀ, ਉਹ ਸੀ ਮੇਨੂ ਲੱਗਦਾ ਦੋ ਸੌ ਖਣੀ ਇੱਕ ਸੌ ਅੱਸੀ ਇੰਨੀ ਦੀ ਸੀ। ਉਹ ਤਾਂ ਮੈਨੂੰ ਪਤਾ ਈ ਆ ਵੀ ਇਕੱਲੀ ਘੜੀ ਆ, ਵੀ ਇੱਕ ਸੌ ਅੱਸੀ ਤਾਂ ਇਕੱਲੀ ਘੜੀ ਆ ਸਕਦੀ ਹਨਾ।
ਹਾਂਜੀ- ਹਾਂਜੀ ਹਾਂਜੀ।
ਸਾਰੀ ਮਸ਼ੀਨ ਤਾਂ ਹੁਣ ਆਪਾਂ ਨੂੰ ਪਤਾ ਈ ਆ ਬ ਹੱਦ ਪਾ ਲਓ, ਚਾਰ ਸੌ ਦੀ ਆ ਜ ਮਸ਼ੀਨ ਤਾਂ ਹਨਾ।
ਸਹੀ ਗੱਲ ਐ ਜੀ।
ਤਾਂ ਚ ਇਹ ਵੀ ਆ ਯਾਰ ਗੱਲ।
ਹਾਜੀ
ਇਹ ਤਾਂ ਸਸਤਾ ਸਮਾਨ ਐ ਆ ਕਿਸ ਜ ਆਪਾਂ ਜਿੱਥੇ ਬਣਦਾ ਵਾ ਜਾਂ ਜਿੱਥੇ ਪਿਆ ਵਾ ਸਮਾਨ ਉੱਥੋਂ ਲੈਣਾ।
ਜਿੱਥੇ ਪ੍ਰੋਡਕਸ਼ਨ ਹੁੰਦੀ, ਸਿੱਧੀ ਆ ਜਾਂਦੀ ਐ ਜੀ ਚੀਜ਼।
ਕਿੱਥੇ ਹੁਣ ਮੰਨ ਲ ਪਹਿਲਾਂ ਉੱਥੋਂ ਆਊਗੀ, ਫੇਰ ਗਾਂਹ ਦੀ ਗਾਂਹ ਸੌ- ਸੌ ਰੁਪਇਆ ਹਰੇਕ ਨੇ ਵਧਾ ਦੇਣਾ ਆਪਦਾ ਕਿਉਕਿ ਹਰੇਕ ਨੇ ਕੱਢਣਾ ਹੁੰਦਾ ਵਿਚੋ
ਵਿੱਚੇ ਡਿਸਟਰੀਬਿਊਟਰ ਨਹੀਂ ਹੁੰਦਾ ਜੀ।
ਹਾਂਜੀ ਆਂ ਫੇਰ ਰੇਟ ਵੱਧਦਾ ਵਾ ਹੁਣ ਚੀਜ਼ ਤਾਂ ਰੇਟ ਬੜੀ ਮਹਿੰਗੀ ਨੀ ਹੁੰਦੀ ਕੋਈ ਵੀ ਚੀਜ਼ ਆ, ਐਂ ਰੇਟ ਵੱਧ ਜਾਂਆਂਦਾ ਗਾਹ ਦੀ ਗਾਹ ਜਿਵੇਂ ਆਉਂਦੀ ਆ।
ਹਰੇਕ ਬੰਦੇ ਨੇ ਮਾਰਜਨ ਕੱਢਣਾ ਹੁੰਦਾ ਆਪਦਾਂ ਜੀ।
ਜੀ ਹਾਂਜੀ। ਤੇ ਕਿੱਥੇ ਮਾਰਜਨ ਸਿਰਫ ਉਹਨਾਂ ਨੇ ਕੱਢਣਾ ਜਿਹਨਾਂ ਕੋਲ ਚੀਜ਼ ਪਈ, ਆ ਉਹਨਾਂ ਨੇ ਸਿੱਧੀ ਆਪ ਨੂੰ ਜਿੱਥੇ ਮਰਜ਼ੀ ਪਈ ਆ ਉੱਥੋਂ ਦੇਣੀ।
ਸਹੀ ਗੱਲ ਆ ਜੀ।
ਹਨਾ
ਇਹ ਵੀ ਫਰਕ
ਹਾਂਜੀ ਹਾਂਜੀ ਬਹੁ ਕਿ ਹੁਣ ਐਏਂ ਵੀ ਦੁਾਨਦਾਰ ਦਾ ਕੋਈ ਵਾਰ ਏਟਰਫੇਰ ਹੋ ਜਾਂਦਾ, ਮੰਨ ਲਾ ਕੋਈ ਗਾਹਕ ਨਹੀਂ ਆਇਆ ਇਕੱਲਾ ਤੂੰ ਹੀ ਗਿਆ ਵਾ।
ਉਕੇ ਹਾਜੀ
ਉਹ ਹੋਰ ਸੌ ਮਹਿੰਗਾ ਲਾ ਦਿੰਦਾ, ਚੱਲ ਯਾਰ ਇਹਦੇ ਤੋ ਕੱਢਿਏ ਹੁਣ
ਕਮਾਈ ਹਰੇਕ ਬੰਦੇ ਨੇ ਈ ਕਰਨੀ ਏ ਜੀ।
ਹਾਂ, ਇਹਦੇ 'ਚ ਉਹੀ ਮੈਂ ਕਹਿੰਨਾ ਨਾ ਵੀ
ਫ਼ਰਕ ਤਾਂ ਪੈਗਾ ਈ ਆ। ਔਨਲਾਈਨ ਸ਼ੋਪਿੰਗ ਦਾ ਜੀ।
ਪਰ ਔਫਲਾਈਨ ਦਾ ਆਪਾਂ ਨੂੰ ਇਹੀ ਫ਼ਾਇਦਾ
ਹਾਂਜੀ।
ਵੀ ਜਿੱਦਾਂ ਹੁਣ ਔਨਲਾਈਨ ਆਪਾਂ ਔਡਰ ਕੀਤਾ। ਉਹ ਤਿੰਨਾ-ਚਾਰਾ ਦਿਨਾਂ 'ਚ ਆਊਗਾ।
ਹਾਂਜੀ, ਹਾਂ। ਫਿਰ ਰਿਟਰਨ ਪਾਉਣ 'ਚ ਵੀ ਚੱਕਰ ਪੈਂਦਾ। ਜਦੋਂ ਆਪਾਂ ਰਿਟਰਨ ਪਵਾਂਉਣੇ ਆ ਜੀ। ਕਈ ਵਾਰ ਹੁਣ
ਹਾਂ, ਬਿਲ ਉਹੀ, ਕੱਠੇ ਹੋਣ ਔਫਲਾਈਨ 'ਚ ਇਹ ਆ ਵੀ ਤੁਹੀ ਗਏ ਓ। ਐਟੇ-ਟੈਂਮ ਬ ਕੱਲ੍ਹ ਨੂੰ ਮੰਨਲੋ ਪ੍ਰੋਗਰਾਮ ਆ‌
ਤੁਸੀਂ ਗਏ ਸੀਗਾ। ਅਗਲੇ ਨਾ ਗੱਲਬਾਤ ਕੀਤੀ ਫੈਟਿੰਗ ਦੇਖੀ ਨਾ ਹੋ। ਕਿ ਮੋੜ ਦਾ ਚੱਕਰ ਆ। ਨਾ ਕੋਈ ਲੈਣ ਨੀ, ਦੇਣ ਨੀ। ਆਪਾਂ ਚਲੋ ਜੀ, ਵਧੀਆ ਆਪਦਾ ਹਨਾ।
ਸਹੀ ਗੱਲ ਐ ਜੀ।
ਔਫਲਾਈਨ 'ਚ ਏ ਆ ਜੀ। ਮੰਨਲੋ ਕੋਈ ਤੁਸੀਂ ਕਦੇ ਪ੍ਰੋਗਰਾਮ ਜਾਣਾ ਵਾ। ਕੱਪੜੇ ਤੁਸੀਂ ਮੰਗਾਲੇ ਹੁਣ ਕੀ ਪਤਾ, ਪ੍ਰੋਗਰਾਮ ਤੋਂ ਬਾਅਦ ਈ ਆਉਣ।
ਇਹ ਵੀ ਗੱਲ ਐ ਜੀ। ਕਈ ਵਾਰ ਔਡਰ ਲੇਟ ਹੋ ਜਾਂਦਾ ਜੀ ਇਹਦਾ। ਮੈਸ
ਮੈਂ ਉਹੀ ਕਹਿਣਾ, ਹਾਂਜੀ-ਹਾਂਜੀ। ਇਹ ਤਾਂ ਉਦੋਂ ਮੰਗਾਵੇ ਜਦੋਂ ਪਤਾ ਵੀ ਵੀ ਆਪਣੇ ਕੋਲ ਚੀਜ਼ ਤਾਂ ਹੈਗੀ ਆ। ਜਦੋਂ ਮਰਜ਼ੀ ਆ ਜਾਣ ਇਹ ਤਾਂ। ਹਾਂਜੀ। ਕਿਵੇਂ ਬਿਲਕੁਲ-ਬਿਲਕੁਲ। ਕੋਈ ਗੱਲ ਨੀ ਤੁਹੀਂ ਦੇਖਲੋ। ਟ੍ਰਾਈ ਕਰ ਲਿਓ, ਹਨਾ‌। ਜਾਂ ਤੁਸੀਂ ਟ੍ਰਾਈ ਕਰ ਲਿਓ। ਆਪਣਾ ਮੀਸ਼ੂ ਤੇ
ਹਾਂਜੀ।
ਜਾਂ ਫਿਰ ਫਲਿੱਪਕਾਡ ਵੀ ਠੀਕ ਆ ਊਤਾ।
ਠੀਕ ਐ ਜੀ, ਠੀਕ ਐ। ਪੈਂਟ ਪਵਾਉਣੀ ਸੀ ਜੀ ਮੈਂਨੇ ਪੈਂਟ।
ਹਾਂਜੀ-ਹਾਂਜੀ, ਕੋਈ ਨਾ। ਫਲਿੱਪਕਾਡ ਤੇ ਐ ਆ, ਆਪਾਂ ਤਾਂ ਕਦੇ ਮਗਾਈ ਨੀ ਚੀਜ਼।
ਅੱਛਾ ਜੀ।
ਤੇ ਆਪਾਂ ਮਤਲਬ ਵੱਧ, ਐਂ ਆ ਨਾ। ਬਾਹਲੇ ਥਾਵਾਂ ਤੋਂ ਵੀ ਨਹੀਂ ਹਨਾ। ਚੀਜ਼ ਮੰਗਾਈ ਜਾਂਦੀ। ਆਪਾਂ ਕਿਹੜਾ ਇਨ੍ਹੇ ਮਗਾਉਣੇ ਹੁੰਦੇ ਆ। ਕਦੇ ਮਗਾਉਣੇ ਹੁੰਦੀ ਨਾ।
ਸਹੀ ਗੱਲ ਏ।
ਤੇ ਮੰਨਲੋ ਵੀ ਚਲੋ ਮੀਸ਼ੂ ਤੋਂ ਦੇਖਲੋ ਔਡਰ ਕਰਕੇ। ਮੀਸ਼ੂ ਤੇ ਥੋੜ੍ਹੀ ਚੀਜ਼ ਵਧੀਆ ਹੁੰਦੀ ਏ।
ਠੀਕ ਏ ਜੀ। ਜਿਦਾਂ ਇੱਕ ਐਮਾਜ਼ੋਨ 'ਤੇ ਜੀ। ਐਮਾਜ਼ੋਨ ਤੇ ਮੈਨੂੰ ਲੱਗਦਾ, ਉਹਤੇ ਜ਼ਿਆਦਾ ਮਹਿੰਗੀ ਪੈਂਦੀ ਐ।
ਤੇ ਉਹ ਮਹਿੰਗਾ ਵਾ ਬਾਈ। ਮੈਂ ਵੀ ਚਲਾਉਂਦਾ ਹੀ ਐਮਾਜ਼ੋਨ ਤਾਂ
ਸਹੀ ਗੱਲ ਏ ਜੀ।
ਹਮ, ਐਮਾਜ਼ੋਨ ਮਹਿੰਗਾ ਐ। ਮੀਸ਼ੂ ਨਾਲੋ ਐਮਾਜ਼ੋਨ ਮਹਿੰਗਾ
ਪੀ ਤੇ ਸਿੱਧੀ ਮਤਲਬ ਜਿਹੜੇ ਹੁੰਦੇ ਆ। ਉਹ-ਉਹ ਔਨਲਾਈਨ ਵੀ ਕਰਦੇ ਆ। ਇਹ ਕੰਮ ਆਪਦਾ, ਆਪਣਾ।
ਹਾਂਜੀ-ਹਾਂਜੀ।
ਉਹ ਸਿੱਧੀ ਐਵੇਂ ਡਿਸਟੀਬਿਊਟਰਾਂ ਤੋਂ ਖਰੀਦ ਕੇ। ਸਿੱਧੀ ਆਪਦੇ ਉਹਨਾਂ ਨੇ ਚੈਨਲ ਬਣਾ ਰੱਖੇ ਆ ਤੇ ਐਮਾਜ਼ੋਨ ਤੇ-ਤੇ ਉਹ ਜ਼ਿਆਦਾ ਮਹਿੰਗੀ ਕਰ ਦਿੰਦੇ ਆ। ਉਹੀ ਸੋਡੇ ਕਹਿਣ ਦਾ ਭਾਵ ਜਿਵੇਂ
ਚੱਲ ਵੀ, ਪੰਜਾਹ-ਸੌ ਰੁਪਿਆ, ਉਹਨਾਂ ਵੀ ਕੱਢਣਾ ਹੁੰਦਾ ਵਿੱਚੋਂ।
ਹਾਂਜੀ ਹਾਂ।
ਹਨਾ ਹੁਣ ਭਰਾ ਏਝ ਈ ਕਰ ਕਿ ਬਸ ਮੇੰਗਾ ਹੋ ਜਾਂਦਾ ਸਰ ਜਦੋਂ ਨੂੰ ਆਪਣੇ ਕੋਲ ਪਹੁੰਚ ਉਦੋਂ ਮੇਂਗਾ ਹੋਰ ਹੋ ਜਾਨਾ।
ਸਈ ਗੱਲ ਐ ਜੀ।
ਹਨਾ ਵੀ ਪਤਾ ਕੀ ਗੱਲ ਆ। ਜਿੱਦਾਂ ਕੋਈ ਨੋਰਮਲ ਜੀਆ ਜਿੱਦਾਂ ਹੁਣ ਆਪਾਂ ਬੂਟ ਮੰਗਾ ਲੇ।
ਹਾਂਜੀ।
ਨਿੱਕੀਆਂ ਮੋਟੀਆਂ ਚੀਜ਼ਾਂ ਮੰਗਵਾ ਲਵੇ ਤਾਂ ਜੇੜੀ ਚੀਜ਼ ਆਪਾਂ ਨੂੰ ਪਤਾ ਆ ਵਾ ਵੀ ਇਹਦੇ ਅ ਮਤਲਬ ਜਿਵੇਂ ਪੈਂਟ ਹੋ ਗਈ ਪੈਂਟ ਦੀ ਫਿਟਿੰਗ ਦਾ ਸਾਨੂੰ ਦਿੱਕਤ ਆਊਗੀ। ਠੀਕ ਐ ਜੀ ਮੈਂ ਕਹਿ-ਕਹਿ ਦਿੰਦਾ ਤੁਹਾਨੂੰ ਪੈਂਟ ਤੁਸੀਂ ਤੁਸੀਂ ਸੌ ਦੋ ਸੌ ਮੇਂਗੀ ਆਜੂਗੀ ਪਰ ਸ਼ੋਪ ਤੋਂ ਹੀ ਲੋ।
ਠੀਕ ਐ ਜੀ ਬਿਲਕੁਲ।
ਕਿਉਂਕਿ ਪੈਂਟ ਤਾਂ ਐਂ ਪਾ ਕੇ ਵੇਖਣੀ ਹੁੰਦੀ ਫਿਟਿੰਗ ਦੀ ਹੈ ਨਾ ਕਲਰ ਦਾ ਕਲਰ ਵਗੈਰਾ ਹੁਣ ਪੈਂਟ ਦਾ ਆਪਾਂ ਕਲਰ ਕੁਛ ਹੋਰ ਚੂਜ ਕਰੀਏ ਭੇਜ ਕੋਈ ਹੋਰ ਮਾੜਾ ਮੋਟਾ ਫਰਕ ਆ ਜੇ ਹਨਾ।
ਹਮ
ਓ ਫੇਰ ਸ਼ਲਟ ਨਾਲ ਮੈਚਿੰਗ ਜੀ ਨੀ ਕਰਨੀ ਹਨਾ।
ਹਾਂਜੀ-ਹਾਂਜੀ
ਨੀ ਕਰਨੀ ਉਹ ਫਿਰ ਗੱਲ ਦਾ ਸੁਆਦ ਜਾ ਆਂਦਾ ਚੀਜ਼ ਪਾਈ ਦਾ। ਹੁਣ ਦੁਕਾਨ ਤੁਹਾਨੂੰ ਨੂੰ ਤਾ ਆਪਾ ਕਹਿ ਹੀ ਦੇਵਾਂਗੇ ਭਾਈ ਰੰਗ ਤਾ ਨੀ ਫਿਟ ਦਾ ਇਹ ਦਾ ਜਾਂ ਉਹ ਅਗਲੇ ਨੂੰ ਉਨੂੰ ਕੀ ਕਵਾਗੇ। ਉਨੇ ਕਹਿਣਾ ਬਾਈ ਤੂੰ ਤੁਸੀਂ ਓਟੀ ਪੀ ਦੋ ਤੇ ਮੈਨੂੰ ਜਾਣ ਦੋ।
ਸਈ ਗੱਲ ਐ ਜੀ।
ਤੀਜਾ ਚੌਥਾ ਬੰਦਾ ਹੋ ਜਾਂਦਾ ਜੀ।
ਹਾਂਜੀ-ਹਾਂਜੀ ਬਿਲਕੁਲ ਬਿਲ ਉਹੀ ਕੇਨਾ ਓਨੂ।
ਕੱਪੜੇ ਲੀੜੇ ਤਾਂ ਆਪਦਾ ਔਫਲਾਈਨ ਹੀ ਲਵੇ ਜੀ ਹਨਾ।
ਹਾਂਜੀ-ਹਾਂਜੀ ਨੀ ਐਵੇ ਕਵਾ ਹੁਣ ਐ ਨੀ ਆਪਾ ਕੇੰਦੇ ਗੇ।
ਹਾਂਜੀ
ਮਤਲਬ ਸਾਬ ਕਤਾਬ ਜਾਂ ਹੁੰਦਾ ਵਾ ਕੋਈ। ਮੰਨ ਲਵੋ ਆ ਮੈਂ ਬਲੈਣਾ ਮੇਰੇ ਪਾਈਆਂ ਤੇ ਬਲੈਣ ਪਾਈ ਆ ਮੇਰੇ ਤੇ ਹੋਰ ਇੱਕ ਦੋ ਸ਼ਲ ਮੰਗਾਈਆਂ ਔਫਲਾਈਨ ਮੰਗਾਈਆਂ ਆਪਣੇ ਸੋਰੀ ਔਨਲੇਨ।
ਹਾਂਜੀ
ਓ ਵਧੀਆ ਆਈਆਂ। ਖਿਟ ਗਈ ਬਈਏ ਜਾਂ ਤਾਂ ਆਪਾਂ ਪਤਾ ਹੋ ਨਾ ਵੀ ਇਸ ਨੰਬਰ ਸ਼ਲਟ ਤਾਂ ਆਪਾਂ ਪਤਾ ਵੀ ਐਸ ਨੰਬਰ ਆਊ ਐਮ ਨੰਬਰ ਆਊ।
ਹਾਂਜੀ-ਹਾਂਜੀ।
ਹਨਾ ਜੀ, ਪਰ ਪੈਂਟ ਦਾ ਐ ਨਾ ਬਈ ਹਸਾਬ ਕਤਾਬ ਜਿਹਾ ਹੁੰਦਾ ਪੈਂਟ ਕੋਈ ਬਾਲੀ ਵੱਡੀ ਆਗੀ ਯਾ ਖੁੱਲੀ ਆ ਗੀ। ਲੱਕ ਦਾ ਤੁਸੀਂ ਕਹਿ ਦੋ ਕੋਈ ਤੀਹ ਆ ਯਾ ਬੱਤੀ ਆ ਯਾ ਕੁਨਾ ਵੀ ਹੈ ਨਾ।
ਹਾਂਜੀ-ਹਾਂਜੀ ਚੋੜੀ ਦਾ ਫਰਕ ਪੈ ਜਾਂਦਾ ਜੀ।
ਹਾਂਜੀ-ਹਾਂਜੀ ਮੈਂ ਹੁਣ ਤੂਨ ਦੱਸਦਾ ਮੈਂ ਇੱਕ ਵਾਰੀ ਪੈਂਟ ਮੰਗਾਈ ਸੀ।
ਹਾਂਜੀ
ਵੀ ਹੁਣ ਉਦੇ ਪਾਈ ਮਤਲਬ ਥੋੜੀ ਖੁੱਲੀ ਲੱਗੇ ਫੋਟੋ ਤੇ। ਜੇੜੀ ਮੈਂ ਮੰਗਾਈ ਸੀ ਵਾਈਟ ਕਲਰ ਦੀ ਪੈਂਟ ਮੰਗਾਈ ਸੀ।
ਠੀਕ ਐ ਜੀ।
ਜਦੋਂ ਮੈਂ ਮੰਗਾਈ ਤੇ ਜਦੋਂ ਮੈਂ ਪਾ ਕੇ ਵੇਖੀ ਭਰਾਵਾ ਜਮਾ ਮਤਲਬ, ਚਿਪਕੀ ਲੱਤਾਂ ਨਾਲ, ਉਦੂ ਭੀਖ ਨੇ ਯਾ ਫੇਰ ਵੀ, ਚੀਜ਼ ਕੋਈ ਹੋਰ ਵੇਖੀ ਆ, ਕੋਈ ਹੋਰ ਗਈ ਇਹ ਕੀ ਜਾਂਲਾਲੋ ਵੀ, ਉਹ ਫੋਟੋ ਤੇ ਥੋੜਾ ਜਿਹਾ ਲੱਗਦੀ ਸੀ ਖੁੱਲੀ, ਉਹ ਵੈਸੇ ਆਈ ਹੋਣੀ ਆ ਉਥੇ
ਹਾਂ ਉਧਰ ਦਿਖਾਉਣ ਦਾ, ਅਲੱਗ ਹੁੰਦਾ ਨਾ ਜੀ।
ਹਾਂਜੀ-ਹਾਂਜੀ ਦਿਖਾਉਣ ਦਾ, ਥੋੜਾ ਫ਼ਰਕ ਪੈ ਜਾਂਦਾ ਵਾ ਹਮ।
ਹੋਰ, ਕੁਛ ਮੰਗਵਾਇਆ ਹੋਵੇ ਜੀ ਤੁਸੀਂ
ਮੈਂ ਹੋਰ ਕੁਛ ਤਾਂ, ਇੱਕ ਮੈਂ ਫੁਟਬਾਲ ਮੰਗਵਾਈ ਸੀ।
ਅੱਛਾ ਜੀ।
ਹਾਂਲਾਂ ਕੇ ਫੁਟਵਾਲ ਉਹੀ ਸੀਗੀ, ਜਿਹੜੀ ਮੈਂ ਮੰਗਾਈਆ ਮੈਂ ਤੇ ਇੱਕ ਮੈਂ ਮੰਗਾਇਆ ਸੀਗਾ ਉਥੋਂ ਆਪਣਾ, ਮੈਂ ਤਾਂ ਮਤਲਬ ਕਾਫ਼ੀ ਚੀਜ਼ਾਂ ਬਲੈਣਾ ਮੋਟੀਆਂ, ਗਰਮ ਬਲੈਣਾ ਜਿਹੀਆਂ ਮੰਗਾਈਆ ਉਹ ਵੀ ਕੀ, ਉਹੀ ਆਈਆਂ ਹਨਾ
ਇੱਕ ਮੈਂ ਲੋਹਰ ਆਪਣੀ, ਫੌਜੀਆਂ ਵਾਲੀ ਲੋਹਰ ਸੀ।
ਠੀਕ ਹੈ ਜੀ।
ਐਵੇਂ ਮੈਂ ਕਿਵਾ,, ਬੂਟ ਚਲੋ ਆਏ ਆ ਬੂਟ ਠੀਕ ਆ ਵਧੀਆ ਵਾ, ਇਹ ਬੂਟ ਆਏ ਐਵੇਂ ਕਿਹਾ ਦੋ ਢਾਈ ਸੌ ਦੇ ਕਿੱਥੇ -ਇੱਥੇ ਪੰਜ ਸੌ, ਲੈਂਦੇ ਆ
ਪਸੰਦ ਵੀ
ਆਪਣੇ ਆਪ ਔ ਨਈ, ਮੈ ਹੁਣ ਵੇਖੋ ਇਕ ਵਾਰੀ ਮੰਗਾ ਕੇ ਦੇਖ ਲੈਣੇ ਆ, ਜੇ ਨਾ ਸਹੀ ਤਾਂ ਰਹਿ ਦਾਂਗੇ ਅਗਲੀ ਵਾਰ ਪਰ ਐਵੇਂ ਕਵਾ ਸੇ ਠੀਕ ਆ ਬੂਟ, ਵਧੀਆ
ਹਨਾ, ਵੀ ਚਲੋ ਕੁਛਕ ਜਾਂ ਤਾਂ ਫਿਰ ਮੈਂ ਕਹਿ ਦੇ ਵੀ, ਇਹ ਇਕ ਆਈ ਹੁੰਦਾ ਵੀ ਰਿਸਕ ਹੀ ਆ ਹਨਾ ਸਹੀ ਚੀਜ਼ ਆ ਗਈ, ਤਾਂ ਠੀਕ ਆ, ਤੇ ਨਹੀਂ ਤਾਂ ਫਿਰ ਹਾਂ।
ਠੀਕ ਆ।
ਹੋਰ ਦੱਸੋ ਤੁਸੀਂ?
ਬਸ ਵਧੀਆ ਜੀ।
ਇੱਥੇ ਸ਼ੌਪ ਹੈ ਨਈ, ਕੋਲ ਥੋੜੇ ਨੇੜ?
ਹੈਂ, ਜੀ।
ਕੱਪੜਿਆਂ ਦੀ ਸ਼ੋਪ ਕੋਈ ਹੋਊਗੀ?
ਹੈਗਾ ਜੀ, ਆਪਣੇ ਆਊਟਲੈਟ ਬਣੇ ਹੋਏ ਇੱਥੇ
ਹਾਂਜੀ-ਹਾਂਜੀ ਕੇਰਾ ਉੱਥੇ ਜਾ ਕੇ, ਰੇਟ ਪਤਾ ਕਰਿ ਆਇਓ
ਹਾਂਜੀ-ਹਾਂਜੀ ਉੱਥੇ ਜਾ ਕੇ
ਉੱਥੇ ਵੀ ਨਾ ਜਾ ਆਇਓ। ਨਾਲੇ ਆਵਦਾ ਦੇਖ ਲਓ ਹਿਸਾਬ, ਨਾਲ ਲੱਕ -ਲੁੱਕ ਜੋ ਵੀ ਹਣਾ, ਨਾਲੇ ਪਤਾ ਲੱਗ ਜਉ
ਠੀਕ ਹੈ ਜੀ, ਠੀਕ ਹੈ।
ਤੇ ਨਾਲੇ ਆਪਾ, ਰੇਟ ਪਤਾ ਲੱਗ ਜਾਉਗਾ
ਸਮਝ ਗਏ
ਠੀਕ ਆ, ਉਸ ਹਿਸਾਬ ਨਾਲ ਆ ਕੇ ਵੀ ਕਿਹੜੀ ਪੈਂਟਾਂ ਨਾਂ ਭਰ ਕੇ ਉੱਥੇ, ਆਨਲਾਈਨ ਉਹ ਕੱਢ ਕੇ ਦੇਖਿਓ
ਠੀਕ ਹੈ ਜੀ, ਠੀਕ ਹੈ।
ਆਨਲਾਈਨ, ਮਤਲਬ ਵਧੀਆ ਲੱਗੀ ਦੇਖਣ ਨੂੰ, ਵੀ ਠੀਕ ਆ ਵੀ ਭਾਈ ਵਧੀਆ ਵਾ ਤੇ ਰੇਟ ਵੀ ਚਲੋ ਅਧੋ -ਅੱਧ ਦਾ ਫਰਕ ਆ ਨਾ
ਹਾਂਜੀ-ਹਾਂਜੀ
ਫਿਰ ਤਾਂ ਚਲੋ ਫਿਟਿੰਗ ਤਾਂ ਮਾੜੀ ਮੋਟੀ ਜੇ ਹੋਊਗੀ ਤਾਂ ਬਸ ਭੀੜੀ ਨਾ ਹੋਵੇ ਜ਼ਿਆਦਾ ਖੁੱਲੀ ਹੋਊਗੀ ਤਾਂ ਫਿਟਿੰਗ ਹੋਈ ਈ ਜਾਂਦੀ ਹੁੰਦੀ ਏ
ਠੀਕ ਹੈ ਜੀ, ਠੀਕ ਹੈ, ਸਮਝਗਿਆ ਜੀ
ਹਾਂਜੀ- ਹਾਂਜੀ ਇਹਦੇ ਚ ਆਈ ਹੁੰਦਾ ਵਾ ਵੇਖੋ ਭਾਈ, ਵੈਸੇ ਤਾਂ ਮੈਂ ਕਵਾ ਮੇਰੇ ਪਾਸ ਤੇ ਅੱਜ ਕੱਲ੍ਹ ਚੀਜ਼ਾਂ ਸਹੀ ਆਈਆਂ ਜਿੰਨੀਆਂ ਮੈਂ ਮੰਗਾਈਆਂ
ਕਿ ਥੋਡਾ ਐਕਸਪੀਰੀਅੰਸ ਵਦੀਆ ਰਿਹਾ
ਹਾਂਜੀ ਹਾਂਜੀ ਜਾਂ ਲਾਓ ਹਿਸਾਬ ਆਪਾਂ ਕੋਈ ਬਾਹਲੀ ਆਪਾਂ ਉਹ ਜਿਹੀਆਂ ਚੀਜ਼ਾਂ ਮੰਗਾਈਆਂ ਨੀ ਨਾ ਆਪਾਂ ਮੰਗਾਈਆਂ ਮਤਲਬ ਜਿਵੇਂ ਕਹਿ ਦੀਏ ਨਾ ਜਿਵੇਂ ਬਲੈਣਾਂ ਹੋ ਗਈਆਂ, ਸ਼ਲਟਾ ਹੋ ਗਈਆਂ
ਹਾਂਜੀ
ਜਾਂ ਫੁੱਟ ਵਾਲ ਮੰਗਾਇਆ ਸੀ ਇੱਕ ਵਾਰੀ ਠੀਕ ਆ ਮਸ਼ੀਨ ਮੰਗਾਈ ਏ ਆਪਨੇ ਬਲੱਡ ਆਲੀ
ਠੀਕ ਐ ਜੀ
ਤੇ ਹੋਰ ਮੈਂ ਮਤਲਬ ਮੈਂ ਕਾਫੀ ਮੰਗਾਈਆਂ ਸੀ ਚਿਰ ਹੋ ਗਿਆ
ਠੀਕ ਏ ਜੀ
ਮਤਲਬ ਉਹ ਚੀਜ਼ਾਂ ਉਹ ਵਦੀਆ ਆਈਆਂ ਸਹੀ ਆਈਆ
ਹਾਂਜੀ-ਹਾਂਜੀ ਕੋਈ ਨਾ ਤੁਸੀਂ ਵੇਖ ਲਓ ਜਿਵੇਂ ਵੀ ਸਾਨੂੰ ਲੱਗਾ ਹੈਨਾ
ਠੀਕ ਏ ਜੀ ਠੀਕ ਏ ਠੀਕ ਏ ਜੀ ਮੈਨੂੰ ਫ਼ੋਨ ਆ ਰਿਹਾ ਸੀ ਮੈਂ ਕਰਦਾ ਥੋਨੂੰ ਹੈੰ ਠੀਕ ਏ ਜੀ
ਓਕੇ ਜੀ